ਸਤਿ ਸ੍ਰੀ ਅਕਾਲ ਜੀ।
ਹੋਰ ਜੀ ਕੀ ਹਾਲ ਹੈ।
ਬਸ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ।
ਵਧੀਆ ਜੀ ਵਧੀਆ, ਸਭ ਵਧੀਆ, ਬਹੁਤ ਵਧੀਆ। ਬਸ ਬਾਰਿਸ਼ ਨੇ ਗੰਦ ਪਾਇਆ ਹੋਇਆ।
ਅੱਛਾ ਗੰਦ ਪਾਇਆ ਦਾ ਬਸ ਬਾਰਿਸ਼ ਪੈਂਦੀ ਹੈ ਫੇਰ। ਨਾਲੀਆਂ ਵਗੈਰਾ ਦਾ ਪਾਣੀ ਬਾਹਰ ਨਿਕਲ ਜਾਂਦਾ, ਗੰਦ ਪੈ ਜਾਂਦਾ।
ਹਾਂ ਗਲੀ ਸਾਡੇ ਘ ਲਾਲ ਸਾਡੇ। ਬਾਹਰ ਕੱਚੀਆਂ ਨੇ ਨਾ ਅਜੇ ਗਲੀਆਂ ਨਾਲੀਆਂ,
ਅੱਛਾ ਅੱਛਾ,
ਨਾਲੀਆਂ ਏਦਾਂ ਭਰ ਗਈਆਂ ਨੇ ਪੂਰੀਆਂ ਭਰ ਜਾਂਦੀਆਂ ਨੇ, ਤੇ ਗੰਦਗੀ ਨਾਲ ਹਾਂ,
ਅੰਦਰ ਬਾਹਰ ਹੋ ਵੀ ਪੈਰ ਆਣਗੇ,
ਨਹੀਂ ਨਹੀਂ ਏਦਾਂ ਦਾ ਮਕਾਨ ਤਾਂ ਉੱਚ ਹੈ ਸਾਡਾ ਪਰ ਮੱਛਰ ਤਾਂ ਆਦਾ ਨਾ ਬਥੇਰਾ, ਉਹੀ ਗੰਦਗੀ ਤੋਂ ਮੱਛਰ ਪੈਦਾ ਹੋਣਾ ਹੋਣਾ,
ਕੀੜਾ ਵਗੈਰਾ ਵੀ ਨਿਕਲ ਜਾਂਦੇ ਨੇ ਕਦੀ ਕਦੀ ਪਾਣੀ ਚ,
ਤੇ ਉੱਥੇ ਲੋਕ ਕੂੜਾ ਕਾੜਾ ਸੁਟ ਖਾਲੀ ਪੈਟ ਚ ਤੁਹਾਨੂੰ ਪਤਾ ਲੋਕੀ ਹਟਦੇ ਤੇ ਹੈ ਨੀ ਕੂੜਾ ਸੁੱਟਣੇ ਤੋਂ,
ਨਾ ਜੀ ਨਾ ਲੋਕੀਆਂ ਨੂੰ ਮੌਕਾ ਚਾਹੀਦਾ,
ਬਾਰਿਸ਼ ਪੈ ਗਈ ਤੇ ਇੰਨਾ ਬਦਬੂ ਔਰ ਮੱਛਰ ਆ ਜਾਂਦਾ,
ਹਾਂਜੀ ਸਮੈਲ ਬੜੀ ਹੁੰਦੀ ਕੂੜੇ ਵਿੱਚ ਨਾ, ਨਾਲੇ ਅੱਜ ਕੱਲ ਤੇ ਵੈਸੇ ਵੀ ਸਮੈਲ ਜ਼ਿਆਦਾ ਹੋ ਜਾਂਦੀ ਹੈ, ਬਾਰਿਸ਼ ਵਿੱਚ ਨਾ,
ਕੀ ਹਾਂਜੀ,
ਬਾਰਿਸ਼ ਵ ਸਮੈਲ ਹੋ ਜਾਂਦੀ ਹੈ ਨਾਲੇ ਬਾਰਿਸ਼ ਪਏ ਤੇ, ਗੰਦ ਤੇ ਪੈ ਹੀ ਜਾਂਦੀ ਐ ਹਰ ਪਾਸੇ ਗੰਦ ਪੈ ਜਾਂਦਾ, ਐ
ਹੋਰ ਬਿਲਕੁਲ ਹੀ ਬੁਰੇ ਹਾਲ ਹੋਏ ਪਏ ਨੇ ਤੇ, ਅਸੀਂ ਸਗੋਂ ਕਿਹਾ ਵੀ ਸੀ ਮੈਂ ਕਿਹਾ ਗਲੀਆਂ ਚਾਰ ਪੰਜ ਜਨ ਨੇ ਇਕੱਠੇ ਹੋ ਕੇ ਨਾ ਜਨਾਨੀਆਂ ਤੇ, ਜਾ ਕੇ ਆਈਏ ਐਨ ਸੀ ਦੇ ਦਫ਼ਤਰ ਬਿ ਨਾਲੀਆ ਦੀਆਂ ਦੀ ਸਫ਼ਾਈ ਪਹਿਲੇ ਤਾਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹੈਂ ਜਦੋਂ ਵੋਟਾਂ ਲੈਣੀ ਹੁੰਦੀ ਉਦੋਂ ਤਾਂ, ਮੈਂ ਕਿਹਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਬੜੇ ਵਾਅਦੇ ਕਰਦੇ ਨੇ,
ਹਾਂਜੀ ਉਹਦੋਂ ਤਾਂ ਬੜੇ ਕਰਦੇ ਨੇ ਵਾਦੇ,
ਤਨਾਲੀਆਂ ਪੱਕੀਆਂ ਹੋ ਜਾਣਗੀਆਂ ਗਲੀਆਂ ਪੱਕੀਆਂ ਹੋ ਜਾਣਗੀਆਂ,
ਹਾਂਜੀ ਬਾਅਦ ਚ ਪਤਾ ਨੀ ਹੁੰਦਾ ਇਹਨਾਂ ਦਾ
ਕਰਦੇ ਹੀ ਨੀ ਬਾਅਦ ਚੋਂ ਮੁੜ ਕੇ ਵੀ ਨੀ ਦੇਖਦੇ ਅਗਲੇ ਕਿੱਥੇ ਜਿਦੇ ਹੋ ਕਿੱਥੇ ਮਰਦੇ ਹੋ,
ਹਾਂਜੀ ਹਾਂਜੀ,
ਹਾਂ ਹੋਅ
ਬ ਦਿੱਕਤ ਤਾਂ ਜ਼ਿਆਦਾ ਜਿ ਬਾਰਿਸ਼ ਦਾ ਮੌਸਮ ਹੋ ਗਿਆ ਇਹਦੇ ਵਿੱਚ ਹੀ ਆਉਂਦੀ ਹੈ ਨਾ,
ਇਹਦੇ ਵਿੱਚ ਸਾਰੀ ਦਿੱਕਤ ਹੀ ਇਹਦੇ ਵਿੱਚ ਸਾਰੀ ਬਿਮਾਰੀਆਂ ਹੀ ਇਹਦੇ ਵਿੱਚ, ਐ ਅ ਸਾਡੇ ਕੋਲ, ਨਾਲ ਦਾ ਘ ਮੈਂ ਸਾਡਾ ਤੋ ਉੱਚਾ ਉਹ ਵਿਚਚਾਰੀ ਲ, ਵੋ ਕੱਪੜੇ ਪੰਨੀਆਂ ਕਰ ਕਰ ਕੇ ਨਾ ਬੰਦ ਕਰਦੀ, ਏ ਉਹ ਸਾਰਾ ਪਾਣੀ ਉਹਦੇ ਵਿਹੜੇ ਚ ਆ ਜਾਂਦਾ,
ਅੱਛਾ ਪਰ ਫੇਰ ਔ ਜਨਾਨੀ, ਨੀਵਾਂ ਹੁੰਦਾ ਉਹਨਾਂ ਦਾ ਤੇ ਹੋ ਦਿੱਕਤ ਹੀ ਏ,
ਹੋਰ ਕਿੰਨੀ ਕੁ ਬੰਦਾ ਸਾਫ਼ ਸਫ਼ਾਈ ਵੀ ਕਿੰਨੀ ਕੁ ਕਰ ਲਏਗਾ ਮੈਂ ਤਾਂ ਜਦੋਂ ਧੁੱਪ ਨਿਕਲਦੀ ਹੈ ਤੇ
ਕਦੀ ਕਦੀ ਬਾਰਿਸ਼ ਦਾ ਵੀ ਉਹ ਹੋ ਜਾਂਦਾ ਨਾ ਸਾਰਾ ਦਿਨ ਪੈਂਦੀ ਰਹਿੰਦੀ ਹੈ ਫੇਰ ਉਹਨਾਂ ਨੂੰ ਹੋਰ ਜ਼ਿਆਦਾ ਦਿੱਕਤ ਹੋ ਜਾਂਦੀ। ਪਾਣੀ ਕੀਵੇ ਰੋਕਣਗੇ ਉਹ
ਹੋਰ, ਕੀ ਕਰੇਗੀ ਆ ਵਿਚਾਰੀ, ਬਸ। ਕਈ ਵਾਰ ਤਾਂ ਬਹੁਤਾ ਹੀ ਬੁਰਾ ਹਾਲ ਹੈ ਇਨਾ ਸੀਵਰੇਜ ਤੇ ਘੱਟਟ ਸਾਰਾ ਗੰਦ ਪੈ ਜਾਂਦਾ ਬੜਾ। ਪਿਛਲੀ ਕਲੋਨੀ ਤਾਂ ਸਾਡੇ, ਨੀਵਾਂ ਸਾਰੇ ਉਧਰ ਤੋਂ ਜ਼ਿਆਦਾ ਪਈਆ ਰਹਿੰਦੇ ਨੇ। ਉਹਨਾਂ ਦਾ ਤਾਂ ਬਹੁਤਾ ਹੀ ਬੁਰਾ ਹਾਲ ਹੈ ਬਹੁਤਿਆ, ਕੁੱਝ ਭਈਆ ਪਾ ਕੇ ਵੀ ਬਹੁਤ ਗੰਦ ਰੱਖਦੇ ਨੇ।
ਹਾਂਜੀ। ਇਹ ਤੇ ਫੇਰ ਇਹ ਵੀ ਰਹਿੰਦੇ ਨੇ ਨਾ। ਇਹਨਾਂ ਨੂੰ ਜ਼ਿਆਦਾ ਉਹ ਨੀ ਉਹ ਨਹੀਂ ਕਰਦੇ, ਹਾਈ ਫਾਈ ਨਹੀਂ ਹੈ।
ਨਾ- ਨਾ ਹੀ ਉਹਨਾਂ ਨੇ ਆਪਣੇ ਘਰ ਦੀ ਸਫ਼ਾਈ ਕਰਨੀ ਨਾ ਹੀ ਸਾਡਾ ਆਪਣੇ ਬਾਹਰ ਦੀ ਸਫ਼ਾਈ ਕਰਨੀ, ਤੇ ਸਾਡੇ ਵਰਗੇ ਤਾਂ ਇਹ ਜਿੋ ਜਿਹਾ ਘਰ ਚਮਕਦਾ ਪਿਆ ਤੇ ਉਹ ਹਜੇ ਆਪਣੇ ਬੂਹੇ ਦੇ ਅੱਗੇ ਚਮਕਣਾ ਚਾਹੀਦਾ।
ਉਹ ਤੇ ਹੈ, ਬਾਹਰ ਵੀ ਜਿਵੇਂ ਝਾੜੂ ਵਗੈਰਾ ਲਾ, ਤਾ ਸਵੇਰ ਵੇਲੇ
ਮੈਂ ਗਾ ਸਾਰਾ ਸ਼ਾਮੀ। ਅੱਜ ਕੱਲ ਤਾਂ ਖੈਰ ਬਾਰਿਸ਼ ਹੈ। ਮੈਂ ਤਾਂ ਪਾਈ ਪਲਦਾ ਤੇ ਸਾਰਾ ਧੋਨੀ ਹਾਂ।
ਬਸ ਉਹ ਉਹੀ ਨਾ, ਅਸੀਂ ਤੁਸੀਂ ਤੇ ਰੱਖ ਲੈਂਦੇ ਹਾਂ ਸਫਾਈ। ਜੇ ਉਹ ਦੂਜੇ ਲੋਕ ਨਹੀ ਰੱਖਦੇ ਉਹਨਾਂ ਨੂੰ ਨਹੀਂ ਵਧੀਆ ਲੱਗਦੇ।
ਗੀ ਏ, ਗੰਦਗੀ ਮੱਖੀਆਂ ਚ' ਖਾਂਦੇ ਰਹਿਣਗੇ, ਬਹਿੰਦੇ ਗ ਦੇਖਦੇ ਕ ਨਾ ਕਾਹ ਬੰਦੀ। ਹੇ ਨੇ, ਉਹ ਦੇਖੋ ਇਹਨਾਂ ਦੇ ਬੱਚੇ ਬਿਮਾਰ ਵੀ ਨਹੀਂ ਹੁੰਦੇ।
ਹਾਂਜੀ ਉਹ ਤੇ ਆ।
ਇਹਨਾਂ ਦੇ ਬੱਚਿਆਂ ਨੂੰ ਠੰਡ ਵੀ ਨਹੀਂ ਲੱਗਦੀ। ਸਰਦੀਆਂ 'ਚ ਏਦਾਂ ਫਿਰ ਤੁਰਨ ਗੇ ਨੰਗੇ ਪੈਰੀ ਹੈ।
ਹਾਂਜੀ ਉਹ ਤੇ ਹੈ। ਪਤਾ ਨੀ ਕੀ ਆ ਜਾਂ ਫਿਰ ਖਾਣਾ- ਪੀਣਾ ਹੋਏਗਾ ਇਨਾ ਦਾ ਕੋਈ ਜਿਵੇਂ ਹੁੰਦਾ। ਬਸ ਸਾਨੂੰ ਤੇ ਜਿਵੇਂ ਘਰ ਵਿੱਚ ਗੰਦਾ ਹੋਇਆ ਥੋੜਾ ਉਹਨੂੰ ਵੀ ਸਾਫ਼ ਕਰ ਲਈਏ ਜਲਦੀ।
ਹੋਰ ਸਫ਼ਾਈ ਤਾਂ ਸਫ਼ਾਈ ਹੀ ਹੈ ਨਾ।
ਹਾਂਜੀ, ਗੰਦਾ ਨੀ ਵਧੀਆ ਲੱਗਦਾ ਘਰ ਨਾ।
ਗੰਦਗੀ ਤਾਂ ਗੰਦਗੀ ਹੁੰਦੀ ਹੈ ਨਾ, ਹਰ ਜਗ੍ਹਾ ਤੇ ਗੰਦਗੀ ਹੈ।
ਹਾਂ, ਗੰਦਗੀ ਵਿੱਚ ਹੀ ਫੇਰ ਬਿਮਾਰੀਆਂ ਹੁੰਦੀਆਂ।
ਬਿਲਕੁਲ- ਬਿਲਕੁਲ। ਉੱਥੋਂ ਹੀ ਮੱਛਰ ਪੈਦਾ ਹੋਣਾ, ਉੱਥੋਂ ਹੀ ਬਿਮਾਰੀਆਂ ਹੋਣੀਆਂ। ਅੱਜ ਕੱਲ੍ਹ ਮੱਛਰ ਕਿੱਡੇ ਮੱਛਰ ਜਗ੍ਹਾ-ਜਗ੍ਹਾ ਤੇ।
ਹਾਂਜੀ। ਮੱਛਰਾਂ ਨਾਲ ਤੇ ਬਿਮਾਰੀਆਂ ਹੁੰਦੀਆਂ ਨਵੀਆਂ- ਨਵੀਆਂ।
ਔਰ ਕੀ।
ਬਸ ਸਾਫ਼- ਸਫ਼ਾਈ
ਡਾਕਟਰਾਂ ਦੀਆਂ ਰੌਣਕਾਂ ਲੱਗੀਆਂ। ਡਾਕਟਰਾਂ ਦੁਕਾਨਾਂ ਤੇ ਅੱਜ ਕੱਲ ਰੌਣਕਾਂ ਲੱਗੀਆਂ ਪੂਰੀਆਂ। ਲਾਈਨਾਂ ਲੱਗੀਆਂ ਪੂਰੀਆਂ।
ਪਰ ਡਾਕਟਰਾਂ ਨੂੰ ਹੀ ਹੈ, ਉਹਨਾਂ ਦਾ ਹੀ ਹੈ ਮੌਸਮ।
ਉਹੀ ਤਾਂ ਉਹਨਾਂ ਦੇ ਅੱਜ ਕੱਲ ਕਾਰੋਬਾਰ ਤਰੱਕੀਆਂ ਤੇ ਨੇ, ਵੈਸੇ ਭਾਰ ਕੰਮ ਕਾਰ ਹੈ ਨੀ ਬਾਰਿਸ਼ਾਂ ਚ'।
ਹਾਂਜੀ- ਹਾਂਜੀ। ਡੋਕਟਰਾਂ ਦਾ ਤਾਂ ਚੱਲਦਾ ਹੀ। ਡੋਕਟਰਾਂ ਦਾ ਚੱਲਦਾ ਹੀ ਰਹਿੰਦਾ ਹਾਂ।
ਹਾਂ- ਹ- ਹਾ।
- ਬਸ ਜਿਵੇਂ ਬਾਰਿਸ਼ ਵਗੈਰਾ ਪਾਣੀ ਕਿਧਰ ਰੁਕਣਾ ਨੀ ਚਾਹੀਦਾ, ਰੁਕਿਆ ਤੇ ਉੱਥੇ ਮੱਛਰ ਆ ਜਾਂਦੇ ਨੇ।
ਹੂ- ਮੱਛਰ ਗੰਦਗੀ, ਬਦਬੋ ਬਿਮਾਰੀਆਂ ਇਹੋ ਜਿ ਹੁਮਸ ਨਿਕਲੇਗੀ, ਕਿੰਨੀਆਂ ਬਿਮਾਰੀਆਂ ਫ ਹੋਣੀਆਂ ਇਹਦੇ ਨਾਲ ਹਜੇ।
ਹਾਂਜੀ ਹਾਂਜੀ ਬਸ ਸਾਡੇ। ਇੱਧਰ ਵੀ ਆਈ ਹੈ, ਕੱਲ੍ਹ ਬਾਰਿਸ਼ ਪਈ ਸੀ, ਅੱਜ ਹੁੰਮਸ ਜੀ ਹੋ ਗਈ ਧੋਪ ਆਈ ਨਾ।
ਹਮਮ।
ਹੁਣ ਭਾਰ ਹਵਾ ਹੁਵਾ ਚੱਲਦੀ ਨੀ ਪਈ।
ਅੱਛਾ ਬਸ ਓਇ ਆ ਜਾ ਐਤਵਾਰ ਹਾ ਆਰਾਮ ਕਰੋ ਸਾਰਾ ਦਿਨ। ਸ਼ਾਮੀ ਨਿਕਲਣਾ ਬਾਹਰ ਖਾਣ ਪੀਣ ਦੇ ਵਾਸਤੇ, ਤੁਸੀਂ ਵੀ ਰਿਹੜੀਆਂ ਤੇ। ਭੀੜ ਲੱਗਾ ਬਚ ਕੇ।
ਨਾ ਜੀ ਨਾ ਅਸੀਂ ਤਾਂ ਛੱਡਿਆ ਹੋਇਆ ਬਾਹਰ ਦਾ ਖਾਣਾ। ਨਾ ਅਸੀਂ ਤਾਂ ਫ। ਫੂਡ ਛੱਡਿਆ ਹੋਇਆ ਹਾਂ। ਨਹੀਂ। ਬਿਮਾਰ ਹੋ ਜਾਂਦੇ ਸੀ ਨਾ ਖਾ ਕੇ। ਸਾਡਾ ਉਹ ਜਿਵੇਂ ਸਰੀਰ ਨੂੰ ਉਹ ਨੀ ਹੈ, ਪਚਾ ਨਹੀਂ ਪਾਉਂਦਾ। ਤੇ ਡਾਕਟਰ ਨੇ ਮਨਾ ਕੀਤਾ ਵਾ ਫੇਰ ਘਰ ਦੀ ਦਾਲ ਫੁਲਕਾ ਖਾਂਨੇ ਆਂ। ਘਰ ਹੀ ਕੁਛ ਬਣਾ ਲੈਂਦੇ ਆਂ।
ਬਹੁਤ ਵਧੀਆ। ਘਰ ਦੀ ਚੀਜ਼ ਵਰਗੀ ਰੀਸ ਕਿੱਥੇ ਹੈਗੀ।
ਨਾ ਦੇ ਨਾ ਤੁਹਾਡੇ ਘਰ ਦੀ ਚੀਜ਼ ਨਾਲ ਸਰਦਾ। ਸਾਡਾ ਘਰ ਦੀ ਰੋਟੀ ਨਾਲ ਹੀ।
ਅਹ ਕਈ ਨ ਕਈ ਸਬਰ ਕਰ ਬਾਰ ਵੀ ਕਿੰਨਾ ਮਰਜੀ ਖਾਇਆ ਜਾਵੇ, ਤ ਘਰ ਆ ਕੇ ਦੋ ਫੁਲਕੇ ਨੀ ਨਾ ਖਾਣਾ, ਓਨੇ ਤੱਕ ਸਬਰ ਵੀ ਨਹੀਂ ਆਉਂਦਾ ਰੋਟੀ ਰੋਟੀ ਹੈ।
ਬਸ ਕਈਆਂ ਨੂੰ ਹੁੰਦਾ ਨਾ, ਘਰ ਦਾ ਹੀ ਨਾ ਖਾਣਾ ਘਰ ਦਾ
ਹੂੰਅ
ਬ ਘਰ ਦਾ ਫੇਰ ਖਾਂਦੇ ਹਾਂ ਤੇ ਜ਼ਿਆਦਾ।
ਠੀਕ ਕਰਦੇ ਹੋ ਵਧੀਆ, ਮੈਂ ਤਾਂ ਪਹਿਲੀ ਵਾਰ ਸੁਣਿਆ ਵੀ ਕੋਈ ਨਹੀਂ ਖਾਂਦਾ ਬਾਹਰ ਦਾ ਨਹੀਂ ਤੇ ਸਾਰੇ ਕਹਿੰਦੇ ਬਾਹਰ ਦਾ ਸ਼ੌਂਕ ਨਾ ਖਾਂਦੇ ਹਾਂ ਘਰ ਦਾ ਨੀ। ਖਾਧਾ ਜਾਂਦਾ।
ਨਹੀਂ ਨਹੀਂ ਘਰ ਦਾ ਹੀ ਖਾਂਦਾ। ਜਿਵੇਂ ਉਹ ਬਣਾ ਲੈਂਦੇ ਆ ਘਰ ਜਿਵੇਂ ਸੇਵੀਆਂ ਵਗੈਰਾ ਨੀ ਹੁੰਦੀਆਂ।
ਹਾਂ।
ਉਹ ਬਣਾ ਲੈਂਦੇ ਹਾਂ ਸੂਜੀ ਦੀਆਂ ਆਉਂਦੀਆਂ
ਹੂੰਅ
ਪੈਕੇਟ ਮਿਲਦਾ, ਉਹ ਉਹ ਵੀ ਥੋੜਾ ਸਹੀ ਲੱਗ ਜਾਂਦਾ। ਉਹਦੇ ਮੈਗੀ ਮਸਾਲਾ ਵਗੈਰਾ ਪਾ ਲਈਏ ਨਾ, ਮੈਗੀ ਵੱਕਣ ਲੱਗਦੀ ਹੈ, ਚਲੋ ਹਾਂਜੀ ਹਾਂਜੀ। ਹਾਂਜੀ ਹਾਂਜੀ ਬਸ ਉਹ ਵੀ ਕਦੀ ਕਦੀ ਖਾ ਲੈਂਦੇ ਹਾਂ ਜਿਵੇਂ ਮਨ ਕਰਦਾ ਕੁਛ ਖਾਣ ਦਾ ਫੇਰ ਉਹਨੂੰ ਬਣਾ ਲੈਂਦੇ ਹਾਂ।
ਹਮ ਕਰਦੇ ਹੋ।
ਕਿਉਂਕਿ ਬਾਹਰ ਦਾ ਨਾ, ਸਾਫ਼ ਸਫ਼ਾਈ ਨਾਲ ਨਹੀਂ ਬਣਾਉਂਦੇ।
ਅਰੇ ਬਹੁਤ ਗੰਦ ਪਾਉਦੇ ਨੇ ਬਾਹਰ ਦੇ।
ਨਾ।
ਬੁੁਰੇ ਹੀ ਹਾਲ ਨੇ, ਇਹ ਗੋਲ ਗੱਪਿਆਂ ਦੀ ਰੇਹੜੀ ਤੇ ਦੇਖੋ ਗੋਲ ਗੱਪਿਆਂ ਦੀ ਪਲੇਟਾਂ ਇੱਕੋ ਬਾਲਟੀ ਚ ਧੋਈ ਜਾਣਗੇ, ਹੁਣ ਤਾਂ ਫੇਰ ਵੀ ਚੱਲ ਡਿਸਪੋਜਲ ਯੂਜ ਕਰਨ ਲੱਗ ਗਏ ਅੱਛੀ ਜਿਹੜੀ ਦੁਕਾਨਾਂ ਨੇ ਨਾ, ਉਹ ਡਿਸਪੋਜਲ ਯੂਜ ਕਰਨ ਲੱਗਗੇ ਨੇ।
ਨਹੀਂ, ਡਿਸਪੋਜਲ ਹੀ ਕਰਨਾ ਚਾਹੀਦਾ। ਸਾਰਿਆਂ ਨੂੰ ਨਾ ਜਿਵੇਂ ਪਲੇਟਾਂ ਹੁੰਦੀਆਂ ਨੇ, ਉਹ ਇੱਕੋ ਬਾਲਟੀ ਵਿੱਚ ਧੋੰਦੇ ਰਹਿੰਦੇ ਨੇ, ਉਹ ਗੰਦਾ ਪਾਣੀ ਵੇ ਹੁੰਦਾ ਉਹਦੇ ਚ ਧੋੰਦੇ ਰਹਿਣਗੇ, ਉਹਦੇ ਚ ਕੀ ਸਾਫ਼ ਹੋਏਗਾ, ਉਹ
ਉਹੀ ਤਾਂ ਕਈ ਹੁਣ ਹਜੇ ਵੀ ਰੇਹੜੀਆਂ ਤੇ ਸਟੀਲ ਦੀਆਂ ਪਲੇਟਾਂ ਦੇ ਦੇਣਗੇ ਫੜੋ।
ਹਾਂਜੀ ਫੇਰ ਉਹੀ ਤਾਂ ਬਿਮਾਰੀਆਂ ਓਨੀਆਂ ਹੀ ਫੈਲਦੀਆਂ ਨੇ ਗੰਦਗੀ ਹੋਏ ਕਿਤੇ ਜੇ ਸਾਫ਼ ਸਫ਼ਾਈ ਰੱਖ ਖਣ ਨੀ ਪਈ ਬਿਮਾਰੀਆਂ ਨੀ ਫੈਲਣੀਆਂ
ਉਹੀ ਤਾਂ ਬਾਰਿਸ਼ਾਂ ਦੇ ਵਿੱਚ ਅੱਸੀ ਤਾਂ ਖੁਦ ਘਰ ਦੇ ਵਿੱਚ ਦੋ ਟਾਈਮ ਪੋਚੇ ਵਾਲੀ ਆਉਂਦੀ ਸਾਡੀ
ਅੱਛਾ ਹਾਂ ਨਹੀਂ ਫਰਨੈਲ ਨਾਲ ਥੋੜ੍ਹਾ ਹੋ ਜਾਂਦਾ ਐ ਨਾ ਜਿਵੇਂ ਅੱਜ ਕੱਲ੍ਹ ਮੱਛਰ ਵਗੈਰਾ ਥੋੜ੍ਹੀ ਘਟ ਹੋ ਜਾਂਦੇ
ਹੋ
ਹਾਂਜੀ ਨਾਲੇ ਸਮੈਲ ਵਧੀਆ ਆਉਂਦੀ ਫਰਨੈਲ ਨਾਲ ਨਾ ਘਾਰ ਚ
ਹੁੰ ਹੂੰ
ਥੋੜਾ ਲੱਗਦਾ ਘਰ ਸਾਫ਼ ਹੋਇਆ
ਹਾਂ
ਬ ਬਾਰਿਸ਼ਾਂ ਵੇਚ ਤੇ ਐਵੇਂ ਈ ਚੱਲਦਾ ਰਹਿੰਦਾ
ਅਰੇ ਅੱਜ ਕੱਲ ਦਾ ਜਿੰਨੀ ਕੇਅਰ ਕਰ ਲਓ ਓਨਾ ਤੰਦਰੁਸਤ ਰਹੇਗਾ ਬੰਦਾ ਜਿੱਥੇ ਜਰਾ ਜ਼ਿਨਾ ਪਰਾਈ ਵਰਤੀ ਉਹ ਉੱਥੇ ਡਾਕਟਰ ਕੋਲ ਦੌੜੋ
ਹਾਂਜੀ ਹਾਂਜੀ ਬਸ ਡਾਕਟਰ ਹੀ ਰਹਿ ਗਏ ਨੇ ਨਾਲੇ ਅੱਜ ਕੱਲ ਤੇ ਸਾਰੇ ਚੀਜ਼ਾਂ ਮਿਲਾਵਟੀ ਮਿਲਦੀਆਂ ਪਈਆਂ ਸਰੀਰਾਂ ਵਿੱਚ ਜਾਣ ਨੀ ਐ
ਜਾਨਾ ਕਿੱਥੋਂ ਆਣੀਆਂ ਜਦੋਂ ਘਰ ਦੀਆਂ ਸਬਜ਼ੀਆਂ ਖਾਣੀਆਂ ਨੇ ਬਾਹਰ ਜਿਹੜੀਆਂ ਬਾਹਰ ਤੇ ਮੂੰਹ ਮਾਰਨੇ ਜਾਨਾ ਕਿੱਥੋਂ ਆਉਣੀਆਂ ਜਾਨਾ ਤਾਂ ਘਰ ਦੀ ਰੋਟੀ ਚੱ ਆਣਗੀਆਂ ਨਾ
ਚਾਊਮਿਨ ਨਾਲ ਥੋੜ੍ਹੀ ਨਾ ਤਾਕਤਾਂ ਮਿਲਦੀਆਂ ਸਰੀਰਾਂ ਨੂੰ ਇਹਦੇ ਨਾਲ ਤਾਂ ਸਗੋਂ ਸਰੀਰ ਅੰਦਰ ਹਾਂਜੀ ਫੈਟ ਵੱਧਦਾ ਫੈਟ ਵੱਧ ਜਾਂਦਾ ਸਰੀਰ ਦਾ
ਉਹੀ ਮੋਟਾਪਾ ਵੱਧ ਜਾਏਗਾ ਤਾਂ ਆਪਣਾ ਫਿਰ ਉਹ ਬੰਦਾ ਤਕੜਾ ਥੋੜਾ ਹੋਏਗਾ ਉਹਦਾ ਸਭ ਬਿਮਾਰੀ ਇੱਕ ਮੋਟਾਪਾ
ਉਹ ਤੇ ਬਿਮਾਰੀ ਉਹਦੇ ਨਾਲ ਕੋਈ ਤਾਕਤ ਥੋੜੀ ਨਾ ਆਉਣੀ ਸਰੀਰ ਵਿੱਚ
ਉਹੀ ਤਾਂ ਉਹ ਬਿਮਾਰੀ ਦਾ ਘਰ ਐ ਨਾ ਕੋਠੇ ਚੜ੍ਹੇ ਜਾਣਾ ਨਾ ਥੱਲੇ ਉਤਰੇ ਜਾਣਾ ਨਾ ਕੋਠੇ ਚੜ੍ਹੇ ਜਾਣਾ ਚਾਰ ਪੌੜੀਆਂ ਚੜ ਕੇ ਸਾਹ ਚੜ ਜਾਣਾ
ਹੋਰ ਚਾਰ ਸਾਲ ਬਾਅਦ ਫਿਰ ਬੀ ਪੀ ਹਾਈ ਫਿਰ ਬੀ ਪੀ ਦੀਆਂ ਗੋਲੀਆਂ ਲਗਾਓ ਪਰਮਾਨੈਂਟ
ਬਸ ਜੀ ਫਿਰ ਉਹੀ ਨਾ ਓਇਲੀ ਨਾਲ ਖੂਨ ਗਾੜਾ ਹੋ ਜਾਂਦਾ ਤੇ ਬੀ ਪੀ ਦੀ ਪ੍ਰੋਬਲਮ ਆਣੀ ਏ
ਬੀਪੀ ਅੱਜ ਕੱਲ੍ਹ ਤਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਦੇਖ ਲੋ ਬੀਪੀ ਬੀਪੀ ਕਰਦੇ ਰਹਿੰਦੇ ਨੇ
ਹਾਂਜੀ ਛੋਟੇ ਛੋਟੇ ਹਨ ਬੀਪੀ ਦੀਆਂ
ਹਾਂ
ਬਸ ਇਹੀ ਖਾਣਾ ਪੀਣਾ ਜੇ ਸਹੀ ਹੋਏ ਤੇ ਕੋਈ ਬਿਮਾਰੀ ਨਾ ਹੋਏ
ਪਰ ਕੋਈ ਰੱਖੇਗਾ ਸਹੀ ਤਾਂ ਹੀ ਰਹੇਗਾ ਨਾ ਉਹ ਤਾਂ ਆਪਣੇ ਹੱਥ ਹੈ ਨਾ
ਹਾਂਜੀ ਖਾਣਾ ਪੀਣਾ ਤੇ ਆਪਣਾ ਆਪਣੇ ਆਪ ਨੂੰ ਸਾਫ਼ ਰੱਖੋ ਸਾਫ਼ ਕੱਪੜੇ ਪਾਓ ਆਪਣੇ ਆਸ ਪਾਸ ਜੋ ਵੀ ਹੈ ਜਿੱਥੇ ਕਮਰਾ ਆਪਣਾ ਕੋਈ
ਸਫ਼ਾਈ ਲਗਾਓ ਹਰਿਆਲੀ ਲਗਾਓ ਥੋੜੀ ਜਿਹੀ ਆਸ ਪਾਸ ਤਾਂ ਕਿ ਤਾਜ਼ੀ ਹਵਾ ਮਿਲੇ ਅੱਜ ਕੱਲ ਕੋਈ ਪੇੜ ਪੌਦੇ ਦੇਖਣ ਨੂੰ ਹੀ ਨੀ ਮਿਲਦੇ ਤੇ ਹਵਾ ਕਿ
ਨਾ ਜੀ ਨਾ ਸ਼ਹਿਰਾਂ ਵਿੱਚ ਤਾਂ ਤੁਹਾਨੂੰ ਕੋਈ ਨੀ ਮਿਲਣਾ ਵੇਖਣ ਨੂੰ
ਅਹ ਚਲੋ ਦੇਖੀ ਜਾਏਗੀ ਜੋ ਹੋਏਗਾ ਰੱਬ ਰੱਖਾ ਠੀਕ ਐ ਜੀ ਸਤਿ ਸ੍ਰੀ ਅਕਾਲ